ਹੈਲੋ, ਹੈਲੋ, ਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲਾਲ, ਕੀ ਹਾਲਜੀ। ਚਾਲ ਵਧੀਆ ਜੀ, ਤੁਸੀ ਸੁਣਾਉ, ਬਸ ਵਧੀਆ। ਕੀਛ ਕਰਦੇ ਆ ਜੀ ਕੁ ਨਹੀਂ ਬਸ ਉਹ ਫੰਕਸ਼ਨ ਚ ਜਾਣਾ ਸੀ ਅੱਜ ਅਸੀਂ ਕਿੱਥੇ ਉੱਥੇ ਉਹਨਾਂ ਨੇ ਥੀਮ ਰੱਖ ਦਿੱਤੀ ਹੈ ਕਿ ਟਰੈਡੀਸ਼ਨਲ ਕਲੋਥਸ ਪਾ ਕੇ ਆਉਣੇ ਇਹ ਬੜਾ ਪੰਗਾ ਕਰ ਦਿੱਤਾ ਕਦੇ ਟਰੈਡੀਸ਼ਨਲ ਪਾ ਕੇ ਉਹ ਤੇ ਕਦੇ ਮੋਡਰਨ ਪਾ ਕੇ ਸਓ
ਸਹੀ ਗੱਲ ਹੈ ਕਿਉਂਕਿ ਅੱਜ ਕੱਲ੍ਹ ਤੁਹਾਨੂੰ ਪਤਾ
ਤੁਹੂੰ ਪਤਾ ਵਿਆਹ ਦੇ ਵਿੱਚ ਕਿੰਨੇ ਫਕ ਜਾਂਦੇ ਸਹੀ ਗ ਕਿੱਥੇ ਕਾਕਟੇਲ ਪਾਰਟੀ ਹੋ ਰਹੀ ਹੈ, ਕਿੱਥੇ ਵਿਆਹ ਹੋ ਰਹੇ ਨੇ ਉਹੀ ਯ ਅੱਜ ਕਲ ਕਿਤਨਾ ਜ਼ਾਦਾ
ਬਿਲਕੁਲ ਸਭ ਤਰ੍ਹਾਂ ਦੇ ਅਲੱਗ ਅਲੱਗ ਤਰ੍ਹਾਂ ਦੇ ਚੱਲ ਰਹੇ ਆ ਅੱਜ ਕੱਲ
ਵੀ ਹੋ ਗਿਆ ਹਰ ਫੰਕਸ਼ਨ ਚ ਅਲੱਗ ਅਲੱ ਕੱਪੜੇ ਸਵਾਓ ਫਿਰ
ਬਿਲਕੁਲ ਬਿਲਕੁਲ ਜਿੰਨੇ ਜਿੰਨੇ ਵਿਆਹ ਆਉਂਦੇ ਨੇ ਰਦੇ ਹੈ ਉਹ ਨਵੇਂ ਨਵੇਂ ਫੰਕਸ਼ਨ ਹਰ ਫੰਕਸ਼ਨ ਤੇ ਪਵਾਣੇ ਪੈਂਦੇ ਹੈ ਸੂਟ ਕੱਪੜੇ ਸਵਾਣੇ ਪੈਣੇ ਕਦੇ ਕਦੀ ਉਹ ਲੋਕ ਕਦੀ ਉਹ ਕਦੀ ਫਿਰ ਸੋਚਦੇ ਹਾਂ ਕਿ ਟਰਡੀਸ਼ਨਲ ਤਾਂ ਫਿਰ ਵੀ ਕੰਮ ਆ ਜਾਂਦੇ ਨੇ ਪਰ ਮੋਡਰਨ ਕਿਹੜੇ ਹੁੰਦੇ ਜਿਹੜੇ ਉ ਆਪਾਂੱਖ ਕੀ ਰੱਖ ਦਿੰਦੇ ਆਾਂ ਇੱਕ ਵਾਰ ਲੈ ਕੇ ਆਪਾਂ ਨੂੰ ਰੱਖ ਰੱਖਣੇ ਪੈਂਦੇ ਉਹ ਤਾਂ ਉਹ ਤਾਂ ਆਪਾਂ ਦੂਸੇ ਤਾਂ ਆਪਾਂ ਪਹਿਨ ਸਕਦੇ ਹਾਂ ਬੜੇ ਈਜ਼ੀ ਵੀ ਨਾਲ ਸਲਵਾਰ ਸੂਟ ਆਪਾਂ ਆਰਾਮ ਨਾਲ ਪਾ ਸਕਦੇ ਹਾਂ ਤੁਹਾਨੂੰ ਪਤਾ ਹੀ ਹੈ
ਉਹ ਤਾਂ ਹੈ ਹੀ ਤੁਹਾਡੀ ਗੱਲ ਬਿਲਕੁਲ ਸਿੱਖ ਹੈ
ਹਾਂ
ਪਰ ਵਧੀਆ ਲੱਗਦੇ ਨੇ ਜਿਹੜੇ ਦੇਖੋ ਕਈ ਜਗ੍ਹਾ ਹੁੰਦੀਆਂ ਨੇ ਉੱਥੇ ਅਸੀਂ ਟ੍ਰੈਡੀਸ਼ਨਲ ਕੱਪੜੇ ਹੀ ਪਾ ਕੇ ਜਾ ਸਕਦੇ ਹਾਂ
ਪਸੰਦ ਕਰੱਦੇ ਨੇ
ਹਾਂ ਕਈ ਜਗ੍ਹਾ ਹੈ ਉੱਥੇ ਮੋਡਰਨ ਕੱਪੜੇ ਚਾਹੀਦੇ ਹੁੰਦੇ ਆ ਤਾਂ ਫਿਰ ਉੱਥੇ ਮੌਡਰਨ ਵੀ ਪਾਉਣੇ ਪੈਂਦੇ ਆ
ਪਰ ਦੇਖੋ ਹਰ ਕਿਸੇ ਦੇ ਕਲਚਰ ਦੇ ਉੱਤੇ ਵੀ ਡਿਪੈਂਡ ਕਰਦਾ ਮੋਡਰਨ ਦੇਖੋ ਹਰ ਜਗ੍ਹਾ ਤੇ ਨਹੀਂ ਪਾਏ ਜਾਂਦੇ ਤੁਹਾਨੂੰ ਪਤਾ ਕਈ ਵਾਰ ਕਈ ਲੋਕ ਨਹੀਂ ਅਲਾਓ ਕਰਦੇ ਆਪਣੀ ਫੈਮਲੀ ਵਾਲੇ ਨਹੀਂ ਅਲਾਓ ਕਰਦੇ ਉਹ ਨਹੀਂ ਪਾਉਂਦੇ ਫਿਰ ਉਹਨਾਂ ਨੂੰ ਇਹ ਹੁੰਦਾ ਉਹ ਮਿਸ ਕਰ ਦਿੰਦੇ ਨੇ ਉਹ ਚੀਜ਼ ਨੂੰ
ਸਹੀ ਗੱਲ ਹੈ
ਅ
ਨਹੀਂ ਪਰ ਦੇਖੋ ਉਹ ਪਤਾ ਕੀ ਹੈ ਹੁਣ ਦੇਖੋ ਆਪਾਂ ਟ੍ਰਡੀਸ਼ਨਲ ਕੱਪੜੇ ਆ ਕਿੱਥੇ ਆ ਮੇਰੀ ਇੱਕ ਸੀ ਉਹਦੇ ਉੱਥੇ ਨਾ ਮਤਲਬ ਘਗਰਾ ਚੋਲੀ ਉਹ ਸਭ ਚੀਜ਼ਾਂ ਪਾਉਂਦੇ ਸੀ ਉਹਦੇ ਘਰ ਵਿਆਹ ਸੀ ਉਹ ਮੈਨੂੰ ਕਹਿੰਦੀ ਕਿ ਤੂੰ ਵੀ ਟ੍ਰੈਡੀਸ਼ਨਲ ਕਪ ਕੱਪੜੇ ਪਾ ਕੇ ਆਈ। ਮੈਂ ਕਿਹਾ ਮੇਰੇ ਕੋਲ ਤਾਂ ਹੈ ਨੀ ਤੂੰ ਹੀ ਦਵਾਈ ਫਿਰ ਮੈਨੂੰ ਫਿਰ ਉਹਨੇ ਮੇਰੇ ਲਈ ਨਾ ਖ਼ਰੀਦ ਕੇ ਰੱਖੇ ਮੈਂ ਗਈ ਤਾਂ ਉਹਨੇ ਮੈਨੂੰ ਦਿੱਤੇ। ਮੈਂ ਪਾਏ ਇੰਨੇ ਸੋਹਣੇ ਲੱਗੇ ਕਰਦੇ ਪਏ ਸੀ ਉਹ ਵਧੀਆ ਥੋੜਾ ਜਿਹਾ ਚੇਂਜ ਵੀ ਹੋ ਜਾਂਦਾ ਨਾ
ਹਾਂਜੀ ਹਾਂਜੀ ਹਾਂਜੀ ਆਹ ਤੁਂ ਤੇ ਉਹਨਾਂ ਦੇ ਹਿਸਾਬ ਦਾ ਭਾਈ ਹੈ ਨਾ
ਹਮ, ਪਰ ਕਈ ਵਾਰ ਹੁੰਦਾ ਹੈ ਕਿ ਚੇਂਜ ਵੀ ਹੋ ਜਾਂਦਾ ਨਾ ਕਿ ਆਪਾਂ ਚੇਂਜ ਕਰਕੇ ਪਾਨੇ ਆ ਉਹਨਾਂ ਦੀ ਜਵੈਲਰੀ ਪਾ ਲੀ ਸਭ ਕੁਛ।
ਬਿਲਕੁਲ ਸਹੀ ਗੱਲ ਅਲੱਗ ਹੀ ਲੁੱਕ ਬਣ ਜਾਂਦੀ ਵਿ
ਕਲਚਰ ਵੀ ਪਤਾ ਲੱਗਦਾ ਉਹਨਾਂ ਦਾ ਕੀ ਕੀ ਕਲਚਰ ਹੈ।
ਸਹੀ ਗੱਲ ਹੈ ਜੀ। ਤੈਨੂੰ ਪਤਾ ਪੰਜ ਅੱਜ ਕੱਲ੍ਹ ਪੰਜਾਬੀ ਲੁੱਕ ਚ ਲੋਕੀ ਜਾ ਸੂਟ ਸਲਵਾ ਕੇ ਸਲਵਾਰ ਸੂਟ ਦੇ ਨਾਲ ਅਹ ਫੁਲਕਾਰੀ ਦੁਪੱ ਤਾਂ ਲੈ ਰਹੇ ਹੈ ਬਹੁਤ ਫੈਸ਼ਨ ਹੋ ਰਿਹਾ ਹੈ ਪਰਾਂਦੀ ਪਾ ਰਹੇ ਹੈ ਹਾਂ ਉਹ ਪੂਰੀ ਲੁੱਕ ਚ ਲਿਆ ਕੇ ਜੁ ਤੀ ਪੈਰਾਂ ਚ ਉਹ ਅਲੱਗ ਹੀ ਲੁੱਕ ਹੁੰਦੀ ਹੈ ਉਹ ਉਹ ਜਿੱਥੇ ਮਰਜ਼ੀ ਚਲੇ ਜਾਓ ਤੁਸੀਂ ਹਾਂ।
ਹਰ ਕਲਚਰ ਦੀ ਆਪਦੀ ਆਪਦੀ ਉਹ ਹੁੰਦੀ ਹੈ ਨਾ ਟਰਡੀਸ਼ਨਲ ਡਰੈਸ ਤਾਂ ਸੋਹਣੀ ਵੀ ਲੱਗਦੀ ਹੈ ਪਾਈ ਵੀ।
ਸਹੀ ਗੱਲ ਹੈ।
ਉਹ ਤਾਂ ਦੇਖੋ ਆਪਾਂ ਕਿਸੇ ਨੂੰ ਵੀ ਕੁਛ ਨਹੀਂ ਕਹਿ ਸਕਦੇ ਜਿਹੜੀ ਜਿਹਨੂੰ ਵਧੀਆ ਲੱਗਦੀ ਹੈ ਊਹ ਪਾਏ। ਪਰ ਪਰ ਇਹ ਕਿ ਚੇਨ ਚੇਂਜ ਕਰਕੇ ਕ ਹੁੰਦਾ ਨਾ ਕਦੇ ਕ ਕੁਛ ਪਾ ਲਿਆ ਕੁਝ ਪਾ ਲਿਆ ਤਾਂ ਆਪਦੇ ਆਪ ਨੂੰ ਵੀ ਵਧੀਆ ਲੱਗਦਾ ਕਦੇ ਟਰੈਡੀਸ਼ਨਲ ਕੱਪੜੇ ਪਾ ਦੇ ਕਦੇ ਮੋਡਰਨ ਪਾ ਲੇ।
ਹਾਂਜੀ ਸਹੀ ਗੱਲ ਹੈ। ਕਦੀ ਬੰਦਾ ਇਹ ਨਹੀਂ ਲੱਗਦਾ ਕਿ ਪੁਰਾਣਾ ਹਮੇਸ਼ਾ ਨਵਾਂ ਬਣ ਕੇ ਰੋਕਨ ਦੀ ਹੈ।
ਸਹੀ ਗੱਲ ਹੈ।
ਆਪਾਂ ਜਦੋਂ ਲੁੱਕ ਚੇਂਜ ਕਰਦੇ ਹਾਂ ਹਰ ਟਾਈਮ ਤੇ ਆਪਾਂ ਨੂੰ ਕਦੀ ਵੀ ਨਹੀਂ ਕਦੀ ਵੀ ਓਲਡ ਵਾਲਾ ਫੀਲ ਨਹੀਂ ਹੋਏਗਾ ਆਪਾਂ ਇਹ ਜੇ ਵੀ ਹੋ ਜਾਈਏ ਆਪਾਂ ਨੂੰ ਇਹ ਫੀਲ ਕਰਾਏਗਾ ਹੀ ਨਹੀਂ, ਕਿਉਂਕਿ ਆਪਾਂ ਆਪਣੇ ਆਪ ਨੂੰ ਹਮੇਸ਼ਾ ਫਰੈਸ਼ ਰੱਖਿਆ
ਨਹੀਂ ਉਹ ਤਾਂ ਫਿਰ ਫ਼ਰਕ ਤਾਂ ਦੇਖੋ ਪੈਂਦਾ ਹੀ ਆ ਆਪਾਂ ਕੱਪੜੇ ਜਿਸ ਹਿਸਾਬ ਨਾਲ ਪੈਂਦੇ ਹਾਂ ਉਸ ਹਿਸਾਬ ਨਾਲ ਬੰਦੇ ਹੁਣ ਆਪਾਂ ਜਿਵੇਂ ਲਾਈਟ ਜਿ ਕਲਰ ਪਾਉਂਦੇ ਹਾਂ ਜਾਂ ਕੁਛ ਵੀ ਹੋਰ ਦੇਂਦਾ ਸਾਨੂੰ ਵੀ ਉਹ ਫੀਲ ਵੀ ਕਈ ਵਾਰ ਹੁੰਦਾ ਵਾਈਬ੍ਰੇਸ਼ਨ ਵੀ ਆ ਜਾਂਦੀ ਹੈ ਬੋਡੀ ਦੇ ਅੰਦਰ
ਆਂਦੀ ਹੈ ਬਿਲਕੁਲ ਬਿਲਕੁਲ ਅੱ ਡਾਰਕ ਕਲਰ ਤੁਹਾਨੂੰ ਪਤਾ ਸਰਦੀਆਂ ਚ ਪਾਏ ਜਾਂਦੇ ਨੇ ਤੇ ਲਾਈਟ ਕਲਰ ਗਰਮੀਆਂ ਵਿਚ ਲੋਕੀਂ ਉੱਠ ਬੈਠ ਇਹ ਦਿੰਦੇ ਨੇ ਸਭ ਤੋਂ ਪਹਿਲਾਂ ਲਾਈਟ ਕਲਰ ਪਹਿਨਦੇ ਅੱਜ ਕੱਲ੍ਹ ਪਹਿ ਪਹਿਲਾਂ ਲੋਕੀ ਬਹੁਤ ਡਾਰਕ ਪਾਉਂਦੇ ਸੀ ਹੁਣ ਫਿਰ ਵੀ ਘੱਟ ਗਏ ਹੈ ਕਿਉਂਕਿ ਹੁਣ ਨਹੀਂ, ਹੁਣ ਸਿਹਾ ਨਹੀਂ ਜਾਂਦਾ ਗਰਮੀਆਂ ਦੇ ਵਿੱਚ ਵੀ
ਨਹੀਂ ਵਿਆਹ ਸ਼ਾਦੀ ਤਾਂ ਦੇਖੋ ਵਧੀਆ ਲੱਗਦੇ ਨੇ ਵਿਆਹ ਸ਼ਾਦੀ ਤਾਂ ਲੋਕੀਂ ਆ ਹੁਣ ਸੋਚਦੇ ਹੀ ਨੇ ਵੀ ਆਪਾਂ ਟਰੈਡੀਸ਼ਨਲ ਡਰੈਸਿਸ ਪਾ ਕੇ ਤੇ ਨਾਲ ਵਧੀਆ ਜਿਹਾ ਉਹ ਪਾਏ ਵੇ
ਹਾਂਜੀ ਕਿਉਂਕਿ ਅੱਜ ਕੱਲ੍ਹ ਕਿੰਨੇ ਤਰ੍ਹਾਂ ਦੇ ਜਿਹੜੇ ਟਰੈਡੀਸ਼ਨਲ ਡਰੈਸਿਸ ਚ ਬਹੁਤ ਅੱਛੀ ਅੱਛੀ ਡਰੈਸਿਸ ਤਿਆਰ ਹੁੰਦੀਆਂ ਨੇ ਇਹ ਨਹੀਂ ਹੈ ਕਿ ਖਾਲੀ ਸਲਵਾਰ ਸੂਟ ਹੀ ਖਾਲੀ ਨਹੀਂ ਹੈ, ਹੋਰ ਕਿੰਨਾ ਕੁਛ ਹੈ ਸਾੜੀ ਹੈ, ਲਹਿੰਗਾ ਹੈ ਸਾਰਾ ਕੁਛ ਆ ਜਾਂਦਾ ਹੈ ਅੱਛੀ ਤੋਂ ਅੱਛੀ ਅੱਜ ਤੋਂ, ਹਾਂਜੀ
ਸੀ ਜਿਸ ਸਾੜੀ ਪਹਿਲਾਂ ਆਪਾਂ ਪਾਣਦੇ ਸੀ ਆਪਾਂ ਕਿੰਨਾ ਟਾਈਮ ਲੱਗਦਾ ਸੀ ਅੱਜ ਕੱਲ ਉਹ ਹੋ ਗਿਆ ਉਹਨੂੰ ਵੈਸਟਰਨ ਲੁੱਕ ਦੇ ਦਿੱਤਾ ਹੈ, ਤਾਂ ਉਹਦੇ ਨਾਲ ਪਾਉਣ ਦੀ ਵੀ ਆਸਾਨੀ ਹੋ ਗਈ ਹੈ ਸਾਡੇ ਲਈ, ਆਪਾਂ ਕਿੱਥੇ ਜਾਣਾ ਉਹ ਫਟਾਫਟ ਲਪੇਟੀ ਤਾਂ ਚਲੇ ਗਏ ਹੁੱਕ ਲਾਏ ਤਾਂ ਚਲੇ ਗਏ, ਪਰ ਪਹਿਲਾਂ ਹਮ ਉਹ ਸੋਹਣਾ ਵੀ ਲੱਗਦਾ ਪਾਇਆ ਵਾ ਇੱਕ ਟਰੈਡੀਸ਼ਨਲ ਲੁੱਕ ਵੀ ਉਹ ਦਿੰਦਾ ਮੋਡਰਨ ਲੁੱਕ ਵੀ ਦਿੰਦਾ ਸਾਰਾ ਤਰ੍ਹਾਂ ਦਾ ਲੁਕ
ਸਾਰੀ ਲੁੱਕ ਲੈ ਆਉਂਦਾ ਬਿਲਕੁਲ ਜੀ ਬਿਲਕੁਲ ਸਹੀ ਗੱਲ ਹੈ ਉਹਨਾਂ ਉਹ ਦੋਨਾਂ ਚੀਜ਼ਾਂ ਨੂੰ ਕਵਰ ਕਰਦਾ ਹੈ, ਸਾੜੀ ਇਹੋ ਜਿਹੀ ਚੀਜ਼ ਹੈ ਕਿ ਦੋਨੇ ਚੀਜ਼ਾਂ ਨੂੰ ਕਵਰ ਕਰਦੀ ਹੈ ਤੁਹਾਡੇ
ਔਰ ਪਾਈ ਵੀ ਵੀ ਸੋਹਣੀ ਲੱਗਦੀ ਹੈ ਹਰ ਕਿਸੇ ਨੂੰ
ਹਾਂਜੀ ਸਹੀ ਗੱਲ ਹੈ ਪਰ ਕਈ ਜਗ੍ਹਾ ਦੇਖਿਆ ਜਾਵੇ ਕਈ, ਮਤਲਬ ਅੱਜ ਕੱਲ ਦੇ ਬੱਚੇ ਈ ਐ, ਚਾਹੇ ਵੱਡੇ ਲੈ ਲਓ। ਮਤਲਬ ਮੋਡਰਨ ਚ ਆ ਕੇ, ਥੋੜ੍ਹੀ ਜੀ ਆਪਣੀ ਮੋਡਰਨ ਚ ਹੀ ਰੈਣਾ ਪਸੰਦ ਕਰ ਰਏ ਆ ਕਈ ਲੋਕ, ਕਿਉਂਕਿ ਮੋ ਡਰਨ ਚ ਏ ਐ ਕਿ ਕਈ ਆਪਾਂ ਜਾ ਰਏਂ ਆਂ, ਹਰ ਜਗ੍ਹਾ ਤੇ ਮੋਡਰਨ ਚੀਜਾਂ ਨਈ ਪਸੰਦ ਕਈ ਲੋਗ
ਏ ਤਾਂ ਦੇਖੋ ਸੋਸਾਇਟੀ ਐ ਸੋਸਾਇ ਆਪਾਂ ਐਵੇ ਉਹ ਤਾਂ ਆਪਦੇ ਜਿਵੇਂ, ਤੋਨੂੰ ਜਿੱਥੇ ਜਾ ਰਏ ਹੋ ਉਸਦੇ ਅਕੋਡਿੰਗ ਈ ਕੱਪੜੇ ਪਾਣੇ ਪੈਂਦੇ ਅਗਰ ਤੁਸੀਂ ਕਿਤੇ, ਐਵੇਂ ਜਗ੍ਹਾ ਚ ਜਾਂਦੇ ਜਿਥੇ ਮੋਡਰਨ ਕੱਪੜੇ ਚੱਲਦੇ ਨੇ ਓੱਥੇ ਮੋਡਰਨ ਪਾਓ ਜਿੱਥੇ, ਏ ਟ੍ਰੈਡੀਸ਼ਨਲ ਚੱਲਦੇ ਆ ਓਥੇ ਟ੍ਰਡੀਸ਼ਨਲ ਪਾਣੇ ਚਾਈਦੇ ਐ।
ਲਿਮਿਟ ਹੋਣੀ ਚਾਈਦੀ ਐ, ਕੇ ਅੱਜ ਕੱਲ੍ਹ ਬਿਲਕੁਲ ਸ਼ੋਟ ਸ਼ੋਟ ਕਰ ਦਿੱਤੇ ਐ ਜਮਾਂ, ਕਿ ਜਿਨਾਂ ਕਰਕੇ ਮਤਲਬ ਮਤਲਬ, ਸਾਮਣੇ ਵਾਲੇ ਬੰਦੇ ਨੂੰ ਦੇਖਣ ਵਾਲੇ ਨੂੰ ਵੀ ਮਤਲਬ ਜੁਬਾਨ ਆ ਜਾਂਦੀ ਮੂੰ ਤੇ ਖਾ ਕੇ ਕੀ ਪਾਇਕ
ਨਈਂ ਓ ਤਾਂ ਹੈ ਈ ਦੇਖੋ ਮੋਡਰਨ ਕੱਪੜੇ ਆਪਦੀ ਜਗ੍ਹਾ ਟਡੀਸ਼ਨਲ ਆਪਦੀ ਜਗ੍ਹ ਜੇਹੜੇ ਜਿਨੂੰ, ਦੇਖੋ ਆਪਾਂ ਕਿਸੇ ਨੂੰ ਕੁਛ ਕੈ ਨੀ ਸਕਦੇ ਬਸ ਐ ਕਿ ਆਪਦੇ ਬੱਚਿਆਂ ਨੂੰ ਸਮਝ੍ਹਾ ਸਕਦੇ
ਹਾਂ, ਬਿਲਕੁਲ ਬਿਲਕੁਲ, ਪਰ ਚਲੋ ਹਰ ਚੀਸ਼ ਸੋਣੀ ਵੀ ਲੱਗਦੀ ਏ, ਆਪਣੇ ਜਗ੍ਹਾ ਹਰ ਚੀਜ਼ ਸੋਹਣੀ ਲੱਗਦੀ ਏ, ਪਰ ਕਹਿੰਦੇ ਹੁੰਦੀ ਯਾਰ ਇੱਕ ਲਿਮਟ ਹੁੰਦੀ ਏ ਹਰ ਚੀਜ਼ ਦੀ
ਉਹ ਤਾਂ ਹੈ ਹੀ ਫਿਰ, ਟ੍ਰੈਡੀਸ਼ਨਲ ਕ ਕਈ ਹੁੰਦੇ ਨੇ, ਤੇ ਮੋਡਰਨ ਕੱਪੜੇ ਵੀ ਇੰਨੇ ਕਵਰ ਹੁੰਦੇਣ ਨੇ ਕਿ ਕੁਛ ਨਹੀਂ ਹੁੰਦਾ। ਲੋਕਾਂ ਨੂੰ ਪਤਾ ਨੀ ਕਿਉਂ ਲੱਗਦੈ ਐਵੇਂ ਜੀ ਮੋਡਰਨ ਕੱਪੜੇ ਵਧੀਆ ਨਿ ਹੁੰਦੇ
ਨਹੀਂ ਨਹੀਂ ਓਹ ਜਿਹੜੇ ਬਿਲਕੁਲ ਬੋਡੀ ਨੂੰ ਢੱਕ ਰਹੇ ਹੈ ਓ ਤੁਹਾਡੀ ਉਸ ਟੈਮ ਤੋਨੂੰ ਸੇਵ ਵੀ ਕਰ ਰਹੇ ਨੇ ਓ ਸਭ ਸਭ ਤੋਂ ਵਧੀਆ ਚੀਜ਼ ਹੈ। ਓ ਪਾਏ ਵੀ ਸੋਹਣੇ ਲੱਗਦੇ ਹੈ। ਹਾਂ
ਪਤਾ ਹੈ ਟੋਕਾ ਟਾਕੀ ਕਰਨ ਦੀ ਜ਼ਿਆਦਾ ਹੀ ਆਦਤ ਹੁੰਦੀ ਹੈ।
ਹਾਂ ਕਈ ਨੂੰ ਹੈ ਆਦਾਤ। ਕਈਆਂ ਨੂੰ ਨਹੀਂ ਲੋਕ ਜੀਣ ਦਿੰਦੇ, ਪਰ ਅੱਜ ਕੱਲ ਤੁਹਾਨੂੰ ਤੁਹਾਨੂੰ ਪਤਾ ਹੈ ਤੁਸੀਂ ਚਾਹੇ ਪੂਰੇ ਪਾਓ ਚਾਹੇ ਤੁਸੀਂ ਅੱਧੇ ਪਾਓ ਸਾਨੂੰ ਜੀਨ ਰਾਹ ਲੋਕੀ ਰੋਕ ਹੀ ਦਿੰਦੇ ਨੇ ਜਿਹਨਾਂ ਨੇ ਬੋਲਣਾ ਉਹਨਾਂ ਨੇ ਬੋਲ ਹੀ ਜਾਣਾ
ਸਹੀ ਗੱਲ ਏ। ਪਰ ਟ੍ਰੈਡੀਸ਼ਨਲ ਕੱਪੜੇ ਵੀ ਵਧੀਆ ਲੱਗਦੇ ਨੇ ਮੋਡਰਨ
ਮੈਂ ਮੈਨੂੰ ਤਾਂ ਆਪ ਮੈਂ ਤਾਂ ਬਿਲਕੁਲ ਅਸੀਂ ਕਿੱਟੀਜ਼ ਕਰਦੇ ਹਾਂ ਕਿੱਟੀ ਅਸੀਂ ਡਰੈੱਸ ਕੋਡ ਰੱਖਦੇ ਹਾਂ ਸਪੈਸ਼ਲ ਕਿ ਅੱਜ ਸੂਟ ਪਾਣਾ ਮੇਰੀਆਂ ਦੋ ਤਿੰਨ ਕੀਤੀਆਂ ਨੇ ਜਿਵੇਂ ਕਿ ਮੈਂ ਇੱਕ ਚ ਸੂਟ ਇੱਕ ਸੂਟ ਰੱਖ ਲਿਆ ਇੱਕ ਚ ਡਰੈਸ ਰੱਖ ਲਈ ਇੱਕ ਕਲਰ ਓਪਸ਼ਨ ਰੱਖ ਲਏ ਏਦਾਂ ਏਦਾਂ ਕਰਕੇ ਅਸੀਂ ਵੀ ਕੀਤੀ ਬਹੁਤ ਅੱਛੀ ਇੰਜੋਏ ਮੈਂ ਕਰਕੇ
ਦੇਖੋ ਕੋਈ ਫੈਸਟੀਵਲ ਹੈ ਤਾਂ ਆਪਾਂ ਸੋਚਦੇ ਹਾਂ ਚਲੋ ਟੈਡੀਸ਼ ਹੁਣ ਕੱਪੜੇ ਪਾ ਕੇ ਚਲੀਏ ਵੈਸੇ ਬੰਦਾ ਸੋਚਦਾ ਹੈ ਕਿ ਚਲੋ ਕੋਈ ਨਾ ਮੋਡਰਨ ਕੱਪ ਪੜੇ ਵੀ ਪਾ ਸਵਾਏ ਹੋਣਗੇ ਤਾਂ ਵਧੀਆ ਲੱਗਦੇ ਨੇ ਉਹ ਵੀ ਔਰ ਚੇਂਜ ਵੀ ਹੋ ਜਾਂਦਾ
ਵਿਆਹ ਦੇ ਵਿੱਚ ਤਾਂ, ਵਿਆਹ ਸ਼ਾਦੀ ਤਾਂ ਟਰਡੀਸ਼ਨਲ ਹੀ ਅੱਛੇ ਲੱਗਦੇ ਨੇ ਠੀਕ ਹੈ ਪਰ ਜਦੋਂ ਤੁਸੀਂ ਕਦੇ ਬਰਡੇ ਪਾਰਟੀ ਆਈ ਹੈ, ਤੇ ਜਾਂ ਕੋਈ ਬੱਚੇ ਫੈਸਟ ਬੱਚੇ ਫੈਸਟੀਵਲ ਤੇ ਜਾ ਰਹੇ ਹੈ ਕੋਈ ਉਦੋਂ ਤੁਸੀਂ ਆਗਈ ਏ ਦੋ ਮੋਡਰਨ ਕੱਪੜੇ ਪਾਓ
ਨਹੀਂ ਉਹ ਸੋਹਣੇ ਲੱਗਦੇ ਨੇ ਦੇਖੋ ਜਿਹੜੀ ਚੀਜ਼ ਹੈ ਸਾਰੀ ਚੀਜ਼ ਬ ਬੱਚਿਆਂ ਨੂੰ ਵੀ ਦੇਖੋ ਪਤਾ ਲੱਗਦਾ ਨਾ ਇਸ ਨਾਲ ਜਾਂ ਆਪਣੇ ਟਰੈਡੀਸ਼ਨਲ ਕੱਪੜੇ ਕੇੜੇ ਹੁਣ ਪਰ ਹੁੰਦਾ ਕਈ ਵਾਰ ਹੁੰਦਾ ਕਈਵਾਰ ਟਰਡੀਸ਼ਨਲ ਡਰੈਸ ਕਿੰਨੀ ਸੋਹਣੀ ਸੋਹਣੀ ਹੁੰਦੀ ਹੈ ਦੇਖਣ ਚ, ਉਹ ਆਪਾਂ ਪਾਦੇਂਆਂ ਦਾ ਸਾਨੂੰ ਵੀ ਇੰਨੀ ਵਧੀਆ ਲੱਗਦੀ ਹੈ ਕਿ ਹਾਂ ਵੀ ਆਪਾਂ ਵੀ ਟਰਡੀਸ਼ਨਲ ਜਵੈਲਰੀ ਪਾਈਏ ਅਜ ਕੱਲ ਜਵੈਲਰ ਸਭ ਕੁਛ ਡਰੈਸਿਸ ਵੀ ਕਿੰਨੀ ਸੋਹਣੀ ਲਗਦੀ ਹੈ ਪਾਈ ਵੀ
ਹਾਂਜੀ ਬਿਲਕੁਲ ਕਹਿੰਦੇ ਹਾਂ ਬਿਲਕੁਲ-ਬਿਲਕੁਲ ਆਪਾਂ ਉਹੀ ਕਹਿੰਦੇ ਹਾਂ ਕਿ ਆਪਾਂ ਵੀ ਬਣਵਾਵਾਂਗੇ ਦਿਲ ਕਰਦਾ ਦੇਖ ਕੇ ਸਾਹਮਣੇ ਵਾਲੇ ਨੂੰ ਦੇਖ ਕੇ ਦਿਲ ਕਰਦਾ ਕਿ ਨਹੀਂ ਬਈ, ਅਬ ਮੈਂ ਹੁਣੇ ਵਾਲੀ ਸੇਮ ਬਣਵਾਣੀ ਸੇਮ ਨਹੀਂ ਬਣਵਾਵਾਂਗੇ ਚਲੋ ਇਹਦੀ ਥੋੜੀ ਜਿਹੀ ਕੋਪੀ ਕਰਕੇ ਕੁਛ ਆਪਣੇ ਤਰੀਕੇ ਨਾਲ ਬਣਵਾਵਾਂਗੇ
ਵਧੀਆ ਨਾ ਸਗ ਕਰ ਟਰੈਡੀਸ਼ਨਲ ਵੀ ਪਾਓ ਮੋਡਰਨ ਵੀ ਪਾਓ ਜਿਹੜਾ ਜਿਹਨੂੰ ਵਧੀਆ ਲੱਗੇ ਟਾਈਮ ਦੇ ਅਕੋਰਡਿੰਗ ਹਰ ਇਨਸਾਨ ਨੂੰ ਆਪਦੇ ਆਪ ਨੂੰ ਚੇਂਜ
ਬਿਲਕੁਲ ਕਰਨਾ ਚਾਹੀਦਾ ਬਿਲਕੁਲ ਕਰਨਾ ਚਾਹੀਦਾ ਕਹਿੰਦੇ ਗੁੱਡ ਅੱਛੇ ਵੀ ਇਫੈਕਟਸ ਨੇ ਤੇ ਥੋੜੇ ਬਹੁਤ ਜੇ ਬੈਡ ਉਹ ਵੀ ਦੁਨੀਆਂ ਦੀ ਵਜ੍ਹਾ ਨਾਲ ਐ, ਵੈਸੇ ਇਹਦੇ ਚ ਕੋਈ ਗੱਲ ਨਈਂ, ਕੋਈ ਕਿਸੇ ਨਾਲ ਕੋਈ ਇਡੀ ਕੋਈ ਗੱਲ ਨਹੀਂ, ਕਰਦਾ ਸਭ ਆਪ ਪਰਫੈਕਟ ਹੁੰਦੇ ਨੇ ਹਰ ਚੀਜ਼ ਚ ਇਨਸਾਨ ਦੇ ਉੱਤੇ ਪਾਇਆ ਹੋਇਆ, ਹਾਂ ਪਾਇਆ ਹੋਇਆ ਰ ਸੋਹਣਾ ਲੱਗਣਾ ਚਾਹੀਦਾ ਐ ਸਭ ਤੋਂ ਵੱਡੀ ਚੀਜ਼
ਨਹੀਂ ਵਧੀਆ ਮੈਂ ਵੀ ਜਾਣਾ ਸੀ ਤਾਂ ਮੈਂ ਸੋਚਿਆ ਚਲੋ ਮੈਂ ਵੀ ਟ੍ਰੈਡੀਸ਼ਨਲ ਡਰੈਸ ਲੈ ਕੇ ਆਣੀ ਆਂ। ਥੋੜਾ ਜਿਆ ਚੇਂਜ ਵੀ ਹੋ ਜਾਏਗਾ ਬੰਦੇ ਦਾ, ਔ ਕੈੰਦੀ ਪਈ ਸੀ ਕੁਛ ਕਸ਼ਮੀਰੀ ਡਰੈੱਸ ਲੇ ਆਈ, ਮੈਂ ਕਿਆ ਚੱਲ ਕੋਈ ਨਾ। ਆਪਾਂ ਵੀ ਪਾਲਾਂਗੇ। ਚੇਂਜ ਹੋ ਜਾਏਗਾ ਥੋ ਥੋੜਾ ਜਿਆ ਮੈਨੂੰ ਵੀ ਅੱਛਾ ਲੱਗੇਗਾ।
ਹਾਂ, ਬਿਲਕੁਲ ਅਲੱਗ-ਅਲੱਗ ਕਲਚਰ ਦੇ ਸਾਬ ਨਾਲ ਵੀ ਬੌਤ ਸੋ ਸੋਣਾ ਲੱਗਦੈ। ਹਾਂ, ਸਹੀ ਗੱਲ ਐ ਨਾ ਤਾਨੂੰ ਪਤਾ ਈ ਕਸ਼ ਕਸ਼ਮੀਰੀ ਅਲੱਗ ਚੀਜ਼ ਐ, ਪੰਜਾਬੀ ਅਲੱਗ ਚੀਜ਼ ਐ।
ਸਹੀ ਸਤ ਸਤਾ ਦੇ
ਕ੍ਰਿਸ਼ਚਨ ਦੇ ਲੱਗ ਚੀਜ਼ ਏ, ਸਭ ਤਰ੍ਹਾਂ ਦੀ ਅਲੱਗ-ਅਲੱਗ ਚੀਜ਼ਾਂ ਨੇ। ਤੁਸੀਂ ਪਾਓਗੇ ਰਾਜਸਥਾਨੀ ਲੱਗ ਚੀਜ਼ ਐ। ਹਰ ਲੁਕ ਅਲ ਹਰ ਲੁਕ ਇਕ ਅਲੱਗ ਈ ਰੂਪ ਦਿੰਦੀ ਏ ਇਨਸਾਨ ਨੂੰ। ਇੱਕ ਸੀ ਇੱਕ ਸੋਣਾ ਜਿਆ ਰੂਪ ਦਿੰਦੀ ਐ, ਜਿੰਦੇ ਨਾਲ ਬੰਦਾ ਆਪਦੇ ਆਪ ਨੂੰ ਹੋਰ ਖੁਸ਼ ਮਸਾਜ
ਸਹੀ ਗੱਲ ਐ, ਚਲੋ ਵਧੀਆ ਲੱਗਿਆ ਤਾਡੇ ਨਾਲ ਟ੍ਰੈਡੀਸ਼ਨਲ ਔਰ ਮੋਡਰਨ ਕੱਪੜੇ ਚ ਗੱਲ ਕਰਕੇ।
ਹਾਂਜੀ, ਬਿਲਕੁਲ ਜੀ ਸਤ ਸ੍ਰੀ ਕਾਲ ਜੀ।